ਹਾਂ ਨੈਟਵਰਕ ਤੇ ਇਸ਼ੂ ਲੱਗਦਾ ਯਾਰ ਕੁਛ ਹਨ ਨਾ।
ਮੈ ਵਿਲਮਾਰੀ ਏ।
ਅੱਛਾ ਇਥੋਂ
ਅ ਕਲਰ ਸਿਨੇਪਲਸ ਤੇ ਬੋਲੀਵੁਡ ਤੇ।
ਜੇ ਹਥ ਮੁਝੇ ਦੇ ਠੱਕ। ਕੁਰ ਹੈ।
ਹਾਂ।
ਵਧੀਆ ਫਿਲਮ ਦੀ ਬਹੁਤ ਹੈ ਵੀ
ਜਿੰਨੀ ਵਾਰੀ ਮਰਜੀ ਦੇਖਲੋ ਯਾਰ ਬੰਦਾ ਨਾ ਬੋਰ ਨੀ ਹਉਂ
ਬੋਰ ਨਹੀਂ ਹੁੰਦਾ, ਏ ਤਾਂ ਹੈ। ਬਹੁਤ ਵਧੀਆ ਫਿਲਮ, ਬਹੁਤ ਵਧੀਆ। ਫਿਲਮ ਹੇ।
ਫਿਲਮਾਂ ਤਾਂ ਪਰਣੀਆਂ ਕੋਈ ਵੀ, ਕੋਈ ਵੀ ਦੇਖ ਲੈ ਫਿਲਮਾਂ ਪਰਣੀਆਂ। ਬੋਰ ਨਹੀਂ ਹੋਂਦਾ ਬੰਦਾ। ਅੱਛਾ ਮੋਨੂੰ ਜਦੋਂ ਲਿਖ ਦਿੰਦਾ ਵੀ ਵੀ ਕਿਹੜੇ ਕਿਹੜਾ ਉਹ ਹੈ ਓਪਸ਼ਨ। ਵੀ ਧਰਮ ਬਾਰੇ ਗੱਲ ਕਰਦੇ ਹੋ ਰਾਜਨੀਤੀ ਬਾਰੇ ਕਿਹੜੀ ਦਾ ਫਿਰ ਤੁ
ਆਪਲੇ ਕਰ ਜੇ ਆਪਣੀ ਵਿੱਚ ਧਰਮ ਦੀ ਗੱਲ ਹੁੰਦੀ ਹੈ, ਧਰਮ ਦਾ ਆਪਲੇ ਕਰ।
ਅੱਛਾ।
ਯ ਫਿਰ ਨਹੀਂ ਰੱਬ ਦੇਗਾ।
ਨਹੀਂ ਤਾਂ ਪਤਾ ਇੰਨਾ ਨੂੰ ਕੁਛ।
ਹੂੰ।
ਠੀਕ ਆ, ਠੀਕ ਹੈ। ਨੇ ਨੱਬੇ ਦਸ, ਨੱਬੇ ਦਸ ਦਿੰਨਾ ਹੁੰਨਾ ਉਹਨਾ ਨੂੰ ਨੰਬਰ? ਦਸ।
ਕਦੇ ਨੱਬੇ ਦਸ, ਕਦੇ ਅੱਸੀ ਵੀ, ਕਦੇ ਪੰਜਾਹ-ਪੰਜਾਹ।
ਲਗ-ਲਗ ਦਿਨ ਹੁੰਦੇ।
ਮੈਂ ਤਾਂ ਅਲੱਗ-ਅਲੱਗ ਰਹੀ ਜਾਣਾ।
ਮਾ ਤਾ ਨੱਬੇ ਦਸ ਦੇਈ ਜਾਨਾ।
ਅੱਛਾ।
ਹੂੰ ਚਲੋ ਦੇਖਦੇ ਬਾਕੀ ਹੁਣ।
ਉਹਦੇ ਤੇ ਉਹ ਆ ਗਿਆ ਤੇਰਾ ਡਾਇਲਾਗ।
ਤੇ ਮੇਰੇ ਅਦ ਕੀ ਹੁੰਦਾ ਸੱਚ ਕਾਲ਼ਾ ਹੀ। ਕੀ ਹੋ ਗਈ ਮੈਨੂੰ ਵੀ। ਕੀ ਹੋਗਆਂ ਇਹਨੇ ਲਿਖਿਆ ਨਾ ਸ਼ੁਰੂ ਚ, ਸ਼ੁਰੂ ਚ ਘੱਟ ਤੀਹ ਲੱਗ ਰਹੀਓ, ਤੀਹ-ਤੀਹ ਪੂਰੀ ਕਰਾਗੇ ਮੈਨੂੰ ਤਾਂ ਆਪਣੀਆਂ।
ਅੱਛਾ।
ਜਾਂ ਸ਼ੁਰੂ-ਸ਼ੁਰੂ ਆਪਣੇ ਐਪ ਸ਼ੁਰੂ ਹੋਈ ਨਾ ਓਪਸਨ ਤਦ ਤਕ ਇਹਨਾਂ ਨੇ ਹਦਾਇਤਾਂ ਜਿਹੀਆਂ।
ਹਮ
ਤੀਹ ਕਾਲ ਕਰੋ
ਓਕੇ
ਮੈਨੂੰ ਲੱਗਦਾ ਤੀਹ ਕਰਉਣਗੇ ਆਪਣੀ ਪੂਰੀਆਂ ਇਹ
ਹਮ ਚਲੋ
ਕਰੀ ਜਾਵਾਂਗੇ ਕੋਈ ਨੀ ਤਾਂ ਕਿਹੜਾ
ਤੇਰਾ ਡਾਇਲੋਗ ਆ ਗਿਆ
ਕਿਆ
ਯੇ ਹਾਥ ਮੁਝੇ ਦੇ ਦੇ ਠਾਕੁਰ
ਹੋਰ ਸੁਣਾ ਫਿਰ ਠੀਕ ਐ?
ਐਨ ਠੀਕ ਠਾਕ ਕੰਮ ਕਾਰ ਭਰਾਵਾ ਠੀਕ ਐ
ਜ ਦਪਹਿਰੇ ਗਰਮੀ ਜਾਣਾ ਔਖਾ ਲੱਗਦੈ ਜੇਮ ਤਾ ਹਨਾ ਗੇ ਤਾ
ਮੈਂ ਤਾਂ ਸ਼ਾਮ ਨੂੰ ਈ ਆਨਾ
ਹਮ ਸ਼ਾਮ ਨੂੰ ਧੁੱਪ ਤਾ ਹੁੰਦੀ
ਗਰਮੀ ਚ ਤਾਂ ਕਮੀਜ਼ਾਂ ਐਨ ਭਿਜ ਜਾਂਦੀਆਂ ਨੇ ਯਾਰ
ਭੋਰੀ ਜਾਂ ਨਾਥ ਬਜਦੇ ਹਮ ਬਹੁਤ ਗਰਮੀ
ਦੁਪਹਿਰ ਆਲਾ ਕੰਮ ਔਖਾ ਚਾਰ, ਪੰਜ ਵਜੇ ਆਲਾ ਲੋਟ ਐਗਾ ਕੰਮ
ਹਮ ਸਹੀ ਗੱਲ ਆ।
ਨਾਲੇ ਦੋ ਢਾਈ ਵਜੇ ਆ ਕੇ, ਕੀ ਕਾ ਬੋਰ ਹੋ ਜਾਂਦੈ ਬੰਦਾ ਕੀ ਕਰੇ
ਉਹ ਕਰ ਵੀ ਨੀ ਸਕ ਦੇਅਕ ਨਹੀਂ ਹਮ ਤਾਂ, ਹੈ, ਈ ਐ
ਪਹਾੜ
ਹਮ
ਨਵੀਂ, ਤਾਜੀ
ਬਸ ਵਧੀਆ ਜੀ। ਮਾਤਾ ਦ ਤਾ ਬਿਮਾਰ ਈ ਰਹਿੰਨੇ ਐ ਪਤਾ ਈ ਏ ਤ ਹਾਰਟ ਦੇ ਪੇਸ਼ੈਂਟ ਤਾ ਹੈਗੇ, ਈ, ਏ
ਚੱਲ ਬੈਠੇ ਤਾਂ ਹੈਗੇ ਨੇ, ਦੇਖਦੇ ਤਾਂ ਹੈਗ
ਹਾਂ, ਇਹੀ ਤਾ ਬਹੁਤ ਵੱਡੀ ਗੱਲ ਐ, ਬਜ਼ੁਰਗਾਂ ਦਾ ਸਹਾਰਾ ਬਹੁਤ ਹੁੰਦਾ ਬੈਠਿਆਂ ਦਾ।
ਹਮ।
ਹੋਰ ਇੱਕ ਇਹਨਾਂ ਦਾ ਘਰ ਦਾ ਜਿੰਦਾ ਹੀ ਹੁੰਦਾ ਆਪਣੇ, ਕਈ ਬਜ਼ੁਰਗ
ਹਮ, ਉਹ, ਤਾਂ ਹੈ।
ਹਮ। ਬਹੁਤ ਸਾਰਾ ਰਹਿੰਦਾ ਹੈ, ਉਹ ਬੰਦਾ ਕਿਤੇ ਵੀ ਘੁੰਮ ਫਿਰ ਆਂਦੇ
ਨਿਸ਼ਚਿੰਤ ਹੋ ਕੇ, ਬੰਦਾ ਜਿੱਥੇ ਮਰਜ਼ੀ ਘੁੰਮ
ਹੁਣ ਤੁਸੀਂ ਜਿਵੇਂ ਕਿਤੇ ਜਾਣਾ ਹੁੰਦਾ ਤਾਂ, ਮੰਮੀ-ਮੰਮੀ ਤੁਹਾਡੀ ਹੈਗਾ, ਹੁਣ ਤੁਹਾਨੂੰ ਜਿੰਦਾ ਲਾ ਕੇ ਜਾਣਾ ਪੈਂਦਾ ਹੈ ਕੇ ਨਹੀਂ? ਹਨਾ? ਹੈਲੋ।
ਹੋਰ।
ਕਿੰਨਾ ਔਖਾ ਹੋ ਗਿਆ
ਹੋ ਦੇਸਰ ਦੇ ਢਾਬੇ ਤੇ ਬੈਠੇ ਹਾਂ ਖਾਣਾ, ਖੁਣਾ ਖ
ਹਾਂ ਕੋਈ ਨੀ ਤੈਨੂੰ ਦੱਸੂੰਗਾ ਹਜੇ ਨਹੀਂ ਰੁਕ ਜਾ ਥੋੜੀ ਦੇਰ, ਮੈਂਨੂੰ ਦੱਸ ਦੂਗਾ ਕੋਈ ਨੀ ਆਪਾਂ ਗੱਲ ਕਰ ਲੇਂਗੇ।
ਹਮ
ਹੱ ਹਾਂ, ਰੂਕ ਜਾ, ਕੋਈ ਮੈਂ ਦੱਸ ਦੂੰਗੀ ਤੈਨੂੰ, ਆਪ ਹੀ ਬਣਾ ਲਾਂਗੇ ਕਿਸੇ ਨਾ ਕਿਸੇ ਦਿਨ।
ਅੱਛਾ।
ਕੋਈ ਗੱਲ ਨਹੀਂ। ਹੋਰ ਸੁਣਾ?
ਵੈਸੇ ਆਪਾਂ ਨੂੰ ਨਾ ਸੌ ਰੁਪਆ ਇਕੱਠਾ ਕਰਨਾ ਠੀਕ ਏ ਸਾਰੇ ਦੋਸਤਾਂ ਆਪਣੇ ਕਲਾਸਮੇਟ ਤੋਂ ਪਾਰਟੀ ਕਰ ਲਵੇ ਕੱਠੇ ਹੋ ਕੇ, ਇਕੱਠੇ ਹੋਜਏ, ਕਿਤੇ ਵੀ, ਕਿਤੇ ਵੀ।
ਹਾਂ। ਇਹ ਮੁੜ ਕੇ ਮਿਲੇ ਨੀ ਹਨਾਂ, ਹਲੇ ਕਈ ਬੰਦੇ ਤਾਂ ਹੁਣ ਪਤਾ ਨੀ ਕਿ ਕਿੱਥੇ ਏ, ਕਿਥੇ ਨਈਂ ਏ? ਕੋਈ ਬਾਹਰ ਬੋਲਾਂਗੇ ਜਿਵੇਂ ਲੱਕੀ ਬਾਰ ਲਾਂਘਿਆ ਤਾਂ।
ਹਾਂ।
ਲਕੀ ਜੇ ਚਲ ਰਾਤੀ ਤਾਂ ਮਿਲਦਾ ਰਹਿੰਦਾ ਐ। ਅੱਛਾ ਹੋਰ, ਹੋਰ ਕਿਹੜੇ-ਕਿਹੜੇ ਇੱਥੇ? ਹੋਰ ਬਥੇਰੇ ਇੱਕ ਰੋਬਿਨ ਵੀ ਚਲ ਮਿਲ ਜਾਂਦਾ ਆਪਾਂ ਨੂੰ
ਹਾਂ ਰੋਬਿਨ ਤਾਂ ਹੁਣ ਬਿਜੀ ਹੋ ਗਿਆ।
ਹਂ
ਟ੍ਰੇਨ ਚ ਜਾਂਦਾ ਉੱਧਰ ਦੀ ਉਹ ਲੰਘ ਜਾਂਦਾ ਉਹ, ਰਾਜਪੁਰੇ ਤੋਂ।
ਅੱਛਾ ਟ੍ਰੇਨ ਚ ਜਾਂਦਾ ਏ!
ਹਾਂ, ਹੁਣ ਤਾਂ ਵੈਸੇ ਬੋਸ ਨੀਂ ਘਰੋਂ ਹੀ ਕੰਮ ਕਰਦਾ ਐ।
ਹਂ।
ਹਂ।
ਹਾਂ, ਚਲੋ ਪਹਿਲੇ ਆਪਣਾ ਦੇਖਣਾ ਹਰੇਕ ਬੰਦੇ ਨੇ ਵਾਰਾ ਨਹੀਂ ਖਾਂਦਾ ਰੋਜ-ਰੋਜ ਆਯਾ ਖਰਚਾ ਬਹੁਤ ਹੋ ਜਾਂਦਾ ਐ। ਹੋਰ ਸੁਣਾ ਵੀ ਠੀਕ
ਬਸ ਵਦੀਆਂ ਪਰਾਵਾ, ਜਿਹੜਾ ਟਾਈਮ ਨਿਕਲ ਜਾਵੇ ਉਹ ਵਦੀਆ
ਹਂ
ਮੋਹਿਤ ਆ ਜਾਂਦਾ ਜਲਦੀ ਕਿ ਉਹ ਲੇਟ ਹੁੰਦਾ।
ਕੋਈ ਟਾਈਮ ਨਹੀਂ ਹੈਗਾ ਓਦਾ ਫਿਕਸ ਟਾਈਮ ਕੋਈ ਨਈਂ ਹੈਗਾ ਜਦ ਫਰੀ ਹੋਵੇ ਜਦ ਆ ਜਾਂਦਾ।
ਅੱਛਾ ਆ ਕੌਣ ਲੱਗਿਆ ਗਾਣੇ ਗਾਣ ਉੱਚੀ-ਉੱਚੀ
ਉਹ ਮੰਮੀ ਸਿੱਟ ਦੇਖ ਰਹੇ ਮੋਬਾਈਲ ਤੇ।
ਹੋਰ ਸੁਣਾ ਠੀਕ ਠਾਕ
ਹਂ
ਬਹੁਤ ਬੰਦੇ ਹੁੰਦੇ ਆਪਣੇ ਦਾ ਪਤਾ ਵੀ ਨਹੀਂ ਹੋਣਾ ਕਿੱਥੇ ਗਏ।
ਕਾ ਕਾਕੂ ਦੀ ਡੈਥ ਹੋ ਗਈ ਸੀ ਓਦੀ ਅਮਿਤ ਦੀ ਡੈਥ ਹੋ ਗਈ ਸੀ।
ਹਂ।
ਕਈ ਮੁੰਡਿਆਂ ਦੀ ਹੋ ਗਈ ਈ ਉਹ ਤਾਂ ਮਿਲਦਾ ਹੁੰਦਾ ਮੈਨੂੰ ਜੰਡੂ।
ਕਿਹੜਾ ਜੰਡੂ?
ਜੰਡੂ।
ਜੰਡੂ ਗੜਾ।
ਜਿਹੜਾ ਜੰਦੂ ਜਰਨ ਟਰੈਕਟਰ ਵਾਲੇ।
ਹਾਂ। ਹਾਂ।
ਉਹ ਤਾਂ ਇੱਕ ਦੋ ਵਾਰੀ ਮੈਨੂੰ ਮਿਲਿਆ ਕਹਿੰਦਾ ਯਾਰ ਆ ਦੇਖ ਵਰਕਸ਼ਾਪ ਬੈਠੇ ਕਰਾਂਗੇ, ਉਹ ਮੈਂ ਬੱਸ ਪ੍ਰਾਪਤਿ ਜਿਹੀ ਹੋਈ ਪਈ ਏ ਲਾਈਫ।
ਹੁਣ ਪਹਿਲੇ ਵਾਲੀ ਗੱਲਾਂ ਥੋੜੇ ਰਹੇ ਗਇਆ।
ਓਹੀ ਤੇ ਗੱਲ ਹੈ ਟਾਈਮ-ਟਾਈਮ ਦੀ ਗੱਲਾਂ।
ਟਾਈਮ-ਟਾਈਮ ਦੀ ਗੱਲ ਆ।
ਸਮੇਂ ਨਾਲ ਸਾਰਾ ਬਦਲ ਜਾਂਦਾ ਏ, ਛੋਟੇ ਜਿਹੜੀ ਬਚਪਨਾ ਹੁੰਦਾ ਐਸ਼ ਵਾਲੀ ਹੁੰਦੀ ਹੈ ਉਮਰ, ਨਹੀਂ ਜੀ ਉਦੋਂ ਆਪਾਂ ਪੜ੍ਹਾਈਆਂ ਔਖੀ ਲਗਦੀ ਏ ਕਿੱਥੇ ਪੜਾਂਗੇ ਅਪਾ।
ਹ-ਹ-ਹ।
ਪਰ ਹੁਣ ਪਤਾ ਲੱਗਦਾ। ਪਾਜੀ ਦੇ ਵੈਸੇ ਹੀ ਬਹੁਤ ਆਭਾਰ, ਕੋਈ ਨਹੀਂ ਪੁੱਛਦਾ ਪੜਆਈ ਬਿਨਾ।
ਹਾਂ ਪੜ੍ਹਾਈਆਂ ਵੀ
ਜਦ ਉਹਨੂੰ ਆਪਾਂ ਮਾੜਾ ਮੋਟਾ ਪੜ੍ਹਨ ਲਿਖੇ ਤੇ ਮਾੜਾ ਮੋਟਾ ਕਿਤੇ ਲਗ ਗਏ ਦਫਤਰਾਂ ਵਿਚ ਬਹਿ ਗਏ ਜਾ ਕੇ ਨਹੀਂ। ਨਹੀਂ ਤਾਂ ਕਿਤੇ ਫੈਕਟਰੀ ਫੂਕਟਰੀ ਰੁਲਦੇ ਹੁੰਦੇ।
ਉਹ ਤਾਂ ਹੈ ਹੀ ਆ। ਨਹੀਂ ਤਾਂ ਲੇਬਰ ਕਰਦੇ ਹੁੰਦੇ।
ਲੇਬਰ ਵਾਲਾ ਕੰਮ ਹੁੰਦਾ ਨੀ
ਹਮ।
ਕੁਛ ਤਾਂ ਫਰਕ ਪੈਂਦਾ ਈ ਏ।
ਹਮ।
ਪੜ੍ਹਾਈ ਤਾਂ ਬਹੁਤ ਜ਼ਰੂਰੀ ਹੈ।
ਬੋਤ ਜ਼ਰੂਰੀ ਹੈ ਪੜ੍ਹਾਈ ਵਿ ਅੱਜ ਕੱਲ।
ਵੈਸੇ ਵੀ ਦੁਨੀਆਂਦਾਰੀ ਦਾ ਵ ਅਗਲਾ ਪੜ੍ਹਨ ਤੋਂ ਬਾਅਦ ਤਾ ਬੰਦਾ ਕੰਮ ਤੇ ਨਿਕਲਦਾ।
ਅਕਲ ਆਉਂਦੀ ਹੈ ਬੰਦੇ ਨੂੰ ਬੋਲਣ ਚਾਲਣ ਦੀ ਗੱਲਬਾਤ ਕਰਨ ਦੀ ਕਿ ਨਹੀਂ।
ਹਮ। ਉੱਥੇ ਵੀ ਐਨ ਸੀ ਆਰ ਦੇ ਵਿੱਚ ਭੁਚਾਲ ਆਇਆ ਬੜਾ ਦਬਰ ਜਬਰ ਤੂਫਾਨ ਆਇਆ।
ਸੀ ਆਰ ਚ।
ਦਿੱਲੀ।
ਅੱਛਾ।
ਹਾਂ। ਦਾ ਅੱਜ ਨਿਊਜ਼ ਜੀ ਦੇਖ ਰਿਹਾ ਸੀ ਮੈਂ। ਐਨ ਸੀ ਆਰ ਮੈਂ ਆਇਆ ਬਿਗਸ਼ਮ ਤੂਫਾਨ। ਐਨ ਸੀ ਆਰ ਦੇ ਵਿੱਚ ਝਟਕੇ ਵੀ ਬੜੇ ਆਉਂਦੇ ਆ ਲੰਦੋ ਹੈਲੋ।